ਹੈਲੋ,
ਅੱਛਾ ਭਾਜੀ,
ਹੋਰ ਸੁਣਾਓ ਕੀ ਹਾਲ ਚਾਲ ਐ?
ਵਧੀਆ ਜੀ ਵਧੀਆ, ਤੁਸੀਂ ਸੁਣਾਓ?
ਹੋਰ ਯਾਦ ਹੀ ਨੀ ਕਰਦੇ ਤੁਸੀਂ ਮੈਂ ਫੋਨ ਕਰ ਲਾ ਮੈਂ ਕਿਆ।
ਔ ਭਾਜੀ-ਭਾਜੀ ਆਪਣਾ ਗਏ ਦੇ ਹੀ ਹਨਾ। ਹਾਂ ਟਰਿਪ ਕੀਤਾ ਏ ਬੱਚਿਆ ਨਾਲ।
ਅੱਛਾ-ਅੱਛਾ, ਬਸ ਭਾਜੀ ਥੋੜਾ ਟੈਮ ਈ ਨੀ ਮਿਲਿਆ, ਅੱਛਾ -ਅੱਛਾ। ਤੇ, ਕਿਥੇ ਗਿਆ ਸੀ ਟਰਿਪ? ਤੇ, ਹੈਲੋ, ਭਾਜੀ। ਹਾਂਜੀ-ਹਾਂਜੀ ਭਾਜੀ। ਮੈਂ ਕਿਆ ਕਿੱਥੇ ਗਏ ਸੀ, ਟ੍ਰਿਪ?
ਭਾਜੀ,
ਸ਼ਿਮਲਾ ਗਏ ਸੀ। ਅੱਛਾ-ਅੱਛਾ। ਤੇ ਵਧੀਆ ਟ੍ਰਿਪ ਹੋ ਗਈ ਫੇਰ।
ਬੜਾ -ਬੜਾ ਵਧੀਆ ਟਰਿਪ ਹੋ ਗਈ ਭਾਅ ਜੀ। ਬੜੀ ਵਧੀਆ ਹੋ ਗਈ ਉੱਥੇ ਦਾ- ਜੇੜਾ ਮੌਸਮ ਹੈਗਾ ਏਨਾ ਸੋਣਾ ਸਾਫ ਸੁਥਰਾ ਮੌਸਮ ਬਿਲਕੁਲ ਭਾਜੀ।
ਅੱਛਾ ਅੱਛਾ।
ਠੰਡ ਪਈ ਦੀ ਹੀ। ਬਰਫ਼ -ਬਰਫ਼ ਪੈ ਰੀ ਸੀ ਹ-
ਅੱਛਾ ਅੱਛਾ। ਅੱਛਾ ਤੇ ਅਸੀਂ ਵੀ ਜਾਣਾ ਸੀ। ਮੈਂ ਕਿਆ ਤੁਸੀਂ ਉਨੂੰ ਕਿਆ ਦੁਬਾਰਾ ਤੇ ਨੀ ਜਾਓਗੇ। ਫਿਰ ਤੁਸੀਂ ਜਾ ਚੱਲ ਜਓਗੇ ਜੇ ਅਸੀਂ ਜਾਈਏ ਤੇ।
ਨਈ ਭਾਜੀ ਚੱਲ ਜਾਂਗੇ ਆਪਾਂ। ਕੋਈ ਦਿੱਕਤ ਨਈ। ਦੱਸੋ ਕਦੋਂ ਤੱਕ ਜਾਣਾ ਤੁਸੀਂ?
ਅਸੀਂ ਜਾਣਾ ਵੇ- ਅਹ ਤੀ ਤੱਕ ਨੂੰ ਜਾਣਾ ਵੇ ਤੀ ਜਾਂ-
ਕੋਈ ਨੀ -ਕੋਈ ਨੀ। ਭਾਜੀ ਚੱਲਾਂਗੇ। ਮੁੰਡੇ -ਮੁੰਡੇ ਚੱਲਾਂਗੇ ਫ ਆਪਣਾ ਕੀ ਕਹਿੰਦੇ ਨੇ ਅਪ- ਆਪਣਾ ਪੂਰਾ ਘੁੰਮਾਂਗੇ ਮਾਲ ਰੋਡ ਵਗੈਰਾ। ਉੱਥੇ ਜੇੜੀ ਹੈਗੀ ਸਾਰੀ ਚੀਜ਼ਾਂ ਘੁੰਮਾਂਗੇ।
ਹਾਂਜੀ -ਹਾਂਜੀ ਸਈ।
ਹੋਟਲ ਹੂਟਲ ਜਾਵਾਂਗੇ ਕੀ ਕੇਂਦੇ ਨੇ ਵਧੀਆ ਜੇ ਬੁੱਕ- ਕਰਾ ਲਾਂਗੇ ਏਨੂੰ ਰੈਸਟ। ਪਿੰਡ ਵਗੈਰਾ ਜਮਾਂ ਖਾਓ ਪੀ ਆਦੇ
ਤਾਨੂੰ ਤੁਹਾਨੂੰ ਪਤਾ ਆਇਆ ਕਿ ਹੁਣ ਤੇ ਹੋ ਕੇ ਆ ਤੁਸੀਂ
ਹਾਂਜੀ ਹਾਂਜੀ ਸਾਨੂੰ ਪਤਾ ਉੱਥੇ ਕੀ ਕਹਿੰਦੇ ਨੇ ਮੰਦਰ ਟਾਈਪ ਦਾ ਵੀ ਹੈਗਾ ਉੱਥੇ ਵੀ ਆਪਾਂ ਜਾਵਾਂਗੇ ਵਧੀਆ ਜਗ੍ਹਾ ਮਤਲਬ ਬੜੀ
ਅੱਛਾ ਅੱਛਾ
ਹਾਂਜੀ
ਹੋਰ ਮੈਂ ਕਿਹਾ ਮੈਂ ਫਰ ਕੱਪੜੇ ਕੁਪੜੇ ਵੀ ਲੈਣੇ ਸੀ ਤੇ ਕਿਦੇ ਵੱਲ ਆ ਆਪਾਂ ਦੱਸੋ ਤੁਸੀਂ ਕੋਈ ਦੁਕਾਨ ਹੈ ਵਧੀਆ ਹਾਂਜੀ
ਭਾਜੀ ਅਗਰ ਤੁਸੀਂ ਲੈਣੇ ਫਿਰ ਇੱਕ ਹੀ ਕਾਰਨ ਚ ਜੋ ਬੜੀ ਵਧੀਆ ਕਪੜਿਆਂ ਵਾਸਤੇ ਸਪੈਸ਼ਲ
ਅੱਛਾ ਇੱਕ ਇੱਕ ਗਾਰਮੈਂਟ
ਪੈਂਟ ਪੈਂਟਾਂ ਬੜੀਆਂ ਵਧੀਆ ਬਾਜੀੀ ਉੱਤੇੇ ਏਵਨ ਪੈਂਟਾ
ਅੱਛਾ ਅੱਛਾ ਮਤਲਬ ਕੀ ਆਪਣਾ ਵ ਵਧ ਹੈਗਾ ਨਾ ਬਜਟ ਵਗੈਰਾ ਦਾ ਕੋਈ ਨ ਆ ਕੱਪੜਾ ਵਧੀਆ ਏ ਫੇ ਹੈ ਕ ਜਾਂ ਕੋਈ ਸ਼ੋਰੂਮ ਵਗੈਰਾ ਪੋਲੋ ਪੋਲੋ ਚੱਲਦੀ ਹੈ ਯੂ ਐਸ ਪੋਲੋ
ਇੱਕ ਨੰਬਰ ਚੱਲ ਜਾਓ ਭਾਜੀ ਉੱਥੇ ਚਲੇ ਜਾਂਦੇ ਆ ਕੋਈ ਦਿੱਕਤ ਨੀ ਆ
ਹਾਂਜੀ ਉੱਥੇ ਬਾਰੇ ਕਹਿ ਰਹੇ ਦੋ ਤਿੰਨ ਹਜ਼ਾਰ ਆਦੀ ਸ਼ਰਟ ਹਾਂ ਹਾਂਜੀ ਹਾਂਜੀ ਬੋਲੋ ਬਾਾਜੀ ਬੋਲੋ ਅੱਛਾ ਅੱਛਾ
ਕਾਫੀ ਵਧੀਆ ਵਗੈਰਾ ਹਾਂਜੀ
ਮੈਂ ਲੈ ਕੇ ਆਇਆ ਸੀ ਇੱਥੇ ਦੋ ਤਿੰਨ ਸ਼ਰਟਾਂ ਵਧੀਆ ਸੀ ਸ਼ਰਟ ਕੱਪੜਾ ਹੀ ਵਧੀਆ ਸੀ ਸ਼ਰਟਾਂ ਦਾ
ਆਹੋ ਉਹੀਓ ਤੇ ਭਾਜੀ ਵਧੀਆ ਸਮਾਨ ਰੱਖਦਾ ਮਤਲਬ
ਹਾਂਜੀ ਹਾਂਜੀ ਪੈਂਟ ਨੀ ਲਿੱਤੀ ਮੈਂਲੋ ਅੱਜ ਮੈਂ ਕਿਹਾ ਜਾਵਾਂਗਾ ਭਾਜੀ ਨਾਲ ਭਾਜੀ ਨੂੰ ਕੱਪੜੇ ਵਧੀਆ ਵਧੀਆ ਪਾਉਂਦੇ ਨੇ ਤੇ ਤੁਸੀਂ ਇਥੋਂ ਹੀ ਲੈਂਦੇ ਆ ਹੋਰ ਕਿਥੋਂ ਲੈਂਦੇ ਲਾਨ ਜਾਦੇ ਹੋ
ਆਪਾਂ ਜ਼ਿਆਦਾਤਰ ਇੱਥੋਂ ਹੀ ਲਈਦੀ ਹੈ
ਅੱਛਾ ਅੱਛਾ ਤੁਸੀਂ ਉਦੋਂ ਪੈਂਟ ਪਾਏ ਸੀ ਨਾ ਬੜੀ ਵਧੀਆ ਲੱਗਦੀ ਸੀ ਬੈਗ ਹੀ ਪੈਂਟ ਪਾਈ ਦੀ ਸੀ ਤੁਸੀਂ
ਉਹ ਅੱਛਾ ਅੱਛਾ ਉਹ ਤੇ ਭਾਜੀ ਮੇਰੇ ਯਾਰ ਨੇ ਮੈਨੂੰ ਗਿਫਟ ਮੇਰੇ ਯਾਰ ਨੇ ਮੈਨੂੰ ਗਿਫਟ ਕੀਤੀ ਸੀ ਉਓਧਰੋਂ ਲਿਆ ਸੀ ਅੰਬਰਤਸਰੋਂ
ਅੱਛਾ ਅੱਛਾ
ਹਾਂਜੀ
ਮੈਂ ਕਿਹਾ ਵਧੀਆ ਲੱਗਦੀ ਸੀ ਭਾਜੀ ਨੂੰ ਪੈਂਟ ਤੇ ਬੂਟ ਵੀ ਵਧੀਆ ਲੱਗਦੇ ਸੀ ਪਾ ਕੇ ਹੋ
ਅੱਛਾ ਭਾਜੀ ਹਾਂਜੀ ਪੀਯੂਮਾ ਦੇ ਬੂਟ ਨੇ
ਅੱਛਾ ਅੱਛਾ ਮੈਂ ਵੀ ਸੋ ਚ ਰਿਹਾਸਲ ਲਵਾਂ ਪਿੱਛੇ ਮੇਰੇ ਵੱਡਾ ਆਪਾਂ ਗਏ ਸੀ ਉੱਥੇ ਕੈਨੇਡਾ ਤੇ ਉਓਥੋਂ ਲੈ ਕੇ ਆਏ ਸੀ ਉਹ ਹਮ ਐਡੀਟਾਸ ਦੇ ਸਪੋਰਟਸ ਸ਼ੂਜ
ਅੱਛਾ ਜੀ ਸਨਿਕ ਕਰ ਲਿਆਓ ਭਾਜੀ ਸਪੋਰਟ ਸ਼ੂਜ ਇੰਨੇ ਵਧੀਆ ਨਹੀਂ ਲੱਗਦੇ ਹਣ
ਟਰਾਾਊਜ਼ਰ ਵਗੈਰਾ ਥੱਲੇ ਜਾਂਦੇ ਸ ਲਗ ਜਾਂਦੇ ਨੇ ਥੋੜੇ ਬਹੁਤ
ਇੰਨੇ ਵੀ ਨਹੀਂੀ ਲੱਗਦੇ ਭਾਜੀ ਉਹਦੇ ਕਲਰ ਦੇ ਹਿਸਾਬ ਨਾਲ ਬਹਿੰਦੇ ਨੇ ਬੜੀ ਮੁਸ਼ਕਿਲ
ਹਾਂਜੀ ਹਾਂਜੀ ਵਾਈਟ ਹੈਗੇ ਨਾ ਸ਼ੂਜ ਬਲੈਕ ਹੁੰਦੇ ਫਿਰ ਤੁਕੇ ਹੀ ਨਹੀਂ ਸੀ ਲੱਗਣੇ ਸਹੀ ਵੈਲ ਮਤਲਬ ਹਾਂ ਤੇ ਉਹਨੂੰ ਮੈਂ ਸੋਚ ਰਿਹਾ ਕਿ ਸਨੀਕਰਸ ਲੈਣੇ ਨੇ ਤੇ ਐਡੀਦਾਸ ਦੇ ਵੇਖੇ ਨੇ ਪਿਊਮਾ ਦੇ ਵੇਖੇ ਨੇ ਨਾਇਕੀ ਦੇ ਵੀ ਵੇਖੇ ਨੇ ਤੁਸੀਂ ਦੱਸੋ ਕਿਹੜੇ ਲਈ ਆ
ਭਾਜੀ ਨਾਇਕੀ ਲੈ ਲਓ
ਅੱਛਾ ਅੱਛਾ
ਹਾਂਜੀ ਐਡੀਡਾਸ ਦੀ ਭਾਜੀ ਚਲੋ ਸੱਚ ਦੱਸੋ ਸਾ ਐਡੀਡਾਸ ਦਾ ਜੋ ਸੱਚ ਦੱਸਾ ਉਹਦੀ ਕੁਆਲਿਟੀ ਨਹੀਂ ਇਨੀ ਭਾਜੀ
ਅੱਛਾ ਅੱਛਾ ਹਾਂ ਹਾਂ ਐ ਵੀ ਗੱਲ ਹੈਗੀ ਪਰ ਚਲ ਦਿੰਦੇ ਨੇ ਪਰ ਮਤਲਬ ਚਲਾਣੇ ਸੰਭਾਲ ਹੋਏ ਹਾਂ ਬੰਦੇ ਨੇ ਚਲਾਣੇ ਨਹੀਂ ਏ
ਨਹੀਂ ਭਾਜੀ ਨਾਈਕੀ ਦੇ ਤਾ ਵੀ ਤੁਸੀਂ ਲਓ ਨਾਇਕੀ ਦੇ ਤਾਂ ਵੀ ਵਧੀਆ
ਇਹੀ ਲੈ ਲਾਂਗਾ ਵਧੀਆ ਲੱਗਦੇ ਪਏ ਸੀ
ਹਾਂਜੀ ਭਾਜੀ ਉਹ ਵੇਖਲੋ ਉਹ ਵੀ ਬੜੀ ਵਧੀਆ ਹਾਂਜੀ ਹਾਂਜੀ ਉਹ ਵੇਖ ਚਲੋ ਭਾਜੀ ਬੜੀ ਵਧੀਆ ਚੀਜ਼ਾਂ ਹੋਗੀ
ਹੋਰ ਸੁਣਾਓ ਬਸ ਭਾਜੀ ਕੀ ਸੁਣਾਈਏ
ਹੋਰ ਭਾਜੀ
ਹਾਂਜੀ ਭਾਜੀ
ਹਾਂ ਭਾਜੀ
ਭਾਜੀ ਆਵਾਜ਼ ਨੀ ਆਈ ਦੁਬਾਰਾ ਬੋਲਣਾ ਕੀ ਕਹਿ ਰਹੇ ਹਾਂਜੀ ਹਾਂਜੀ ਆ ਗਿਆ ਕਿਤੇ ਸੈਂਵਟੀ ਪਰਸੈਂਟ ਆਏ ਨੇ ਹਾਂਜੀ ਹਾਂਜੀ ਭਾਜੀ ਆ ਗਿਆ ਆ ਗਿਆ
ਅੱਛਾ ਜੀ ਬੋਡੀ ਵਧੀਆ ਗੱਲ ਏ ਭਾਜੀ ਬੜੀ ਸ ਸੱਤਰ ਪ੍ਰਸੈਂਟ ਆਏ ਨੇ ਬਹੁਤ ਜ਼ਿਆਦਾ ਵਧੀਆ ਨੰਬਰ
ਹਾਂਜੀ ਹਾਂਜੀ ਤੁਹਾਡੇ ਮੁੰਡੇ ਦੇ ਕਿੰਨੇ ਆਏ ਨੇ
ਕੀ
ਮ ਤੁਹਾਡੇ ਮੁੰਡੇ ਤੇ ਕਿੰਨੇ ਆਏ ਨੇ।
ਹੈਲੋ, ਉਹ ਸੈਵਨਟੀ ਸਿਕਸ ਆਏ ਨੇ ਸੈਵਨਟੀ ਸਿਕਸ ਆਏ ਨੇ ਜੀ।
ਅੱਛਾ ਅੱਛਾ। ਵਧੀਆ ਵਧੀਆ।
ਬਸ ਠੀਕ ਭਾਜੀ ਵਧੀਆ ਲੱਗੇ ਰਹਿਣ ਆਪਣਾ ਆਪਣਾ ਫਿਊਚਰ, ਹੁਣ ਮੈਡੀਕਲ ਲਿੱਤੀ ਹੈ ਭਾਜੀ।
ਅੱਛਾ ਅੱਛਾ।
ਆਪਣਾ ਫਿਊਜਨ ਹੈ।
ਸਹੀ ਗੱਲ ਹੈ, ਸਹੀ ਗੱਲ ਹੈ।
ਕਿਉਂ ਭਾਈਏ।
ਬੱਚਾ ਵੀ ਫਾਇਦਾ ਨਾ ਇੱਕ ਮਤਲਬ ਸਕੋਪ ਜ਼ਿਆਦਾ ਮਿਲ ਜਾਂਦਾ ਬੱਚਿਆਂ ਨੂੰ। ਬਛੀਆਂ ਨੂੰ ਲਗਾ ਮੈਂ ਕਿਹਾ, ਨੋਨ ਮੈਡੀਕਲ ਚ ਵੀ ਨਾ, ਹਾਂ ਸਕੋਪ ਮਿਲਦੇ ਨੇ ਜੇਕਰ ਬੱਚੇ ਨੂੰ ਕੰਪਿਊਟਰ ਇੰਟਰਸਟ ਫਿਰ ਸੋਫਟਵੇਅਰ ਇੰਜੀਨੀਅਰ ਬਣ ਸਕਦਾ ਏ ਆਈ ਟਕਨੀ ਉਹ ਬਣ ਸਕਦਾ ਇੰਜੀਨੀਅਰ।
ਚਨੋ ਨਾਲ, ਕੀ ਕਹਿੰਦੇ ਨੇ ਕੰਪਿਊਟਰਾਂ ਨੂੰ,
ਹਾਂਜੀ ਹਾਂਜੀ ਸਹੀ ਗੱਲ ਸਹੀ ਗੱਲ ਹੈ। ਅੱਜ ਕੱਲ੍ਹ ਦੇ ਕੰਪਿਊਟਰ ਮੇਨ ਹੀ ਹੋ ਗਿਆ। ਕਿ ਮਤਲਬ ਆਉਣਾ ਹੀ ਚਾਹੀਦਾ ਹਰ ਇੱਕ ਬੱਚਾ ਬੱਚਿਆ ਨੂ ਕੰਮ ਹੀ ਸਾਰਾ ਕੰਪਿਊਟਰ।
ਸਹੀ ਗੱਲ ਹੈ ਭਾਜੀ। ਹੋਰ ਸੁਣਾਓ ਭਾਜੀ ਤੁਸੀਂ ਅੱਜ? ਫਿਰ ਆਉਂਦੇ ਹੋ,
ਬਸ ਅਸੀਂ ਬਾਬਾ ਜੀ ਲੀੜੇ। ਜਾ ਬਸ ਹੁਣ ਪਲੈਨ ਕਰਦੇ ਪੲੇ ਆ ਅੱਜ। ਫੇਰ ਆਵਾਂ ਬਮਾਂਗੇ ਕਿੱਥੇ? ਕੱਟ ਇੱਕਠੇ ਹੋ ਕੇ, ਤੇ ਕਰਾਂਗੇ ਡਿਸਾਈਡ।
ਹਾਂਜੀ ਹਾਂਜੀ।
ਹਾਂਜੀ ਹਾਂਜੀ।
ਜ਼ਰੂਰ ਬੈਠਾਂਗੇ ਜ਼ਰੂਰ ਬੈਠਾਂਗੇ।
ਹਾਂਜੀ ਹਾਂਜੀ ਤੇ ਜੇ ਅੱਜ ਰਾਤੀਂ ਉੱਥੇ ਆ ਜਾਗੇ ਤੁਸੀਂ ਆਪਣਾ ਖ਼ਰਚਾ ਚੱਕ, ਫਿਰ ਮੈਂ ਤੁਹਾਨੂੰ ਪੇ
ਹਾਂਜੀ ਹਾਂਜੀ ਅੱਜ ਕੀ ਕਹਿ ਰਹੇ ਹੋ ਭਾਜੀ।
ਮੈਂ ਤੁਹਾਨੂੰ ਪਿਕ ਕਰਾਂ ਜਾਂ ਤੁਸੀਂ ਆ ਜਾਓਗੇ ਮੈਂ ਪਿਕ ਹੀ ਕਰ ਲਾਗਾ ਭਾਜੀ ਮੈਂ ਤੁਹਾਨੂੰ ਪਿਕ ਹੀ ਕਰ ਲਵਾਂ ਫੇਰ ਤੁਹਾਡੇ ਘਰੋਂ ਇਹ ਨਾ ਪੋਹਟਾ ਸਾਹਿਬ
ਆ ਲੈ ਨਹੀਂ ਭਾਜੀ ਪਿਕ ਕਰ
ਹਾਂਜੀ ਹਾਂਜੀ। ਚਲੋ ਫੇਰ ਭਾਜੀ ਫੇਰ ਕਰੋ ਯਾਰ ਭਾਜੀ ਕੱਲ
ਭਾਜੀ ਦੋ ਮਿੰਟ ਦੋ ਮਿੰਟ ਰੁਕ ਜਾ ਭਾਜੀ ਦੋ ਮਿੰਟ ਰੁਕ ਦੋ।
ਅੱਛਾ ਕੋਈ ਕੰਮ ਕੁਮ ਕਰਦੇ ਪਏ ਸੀ ਕੇ ਤੁਸੀਂ।
ਦਸ ਦਸ ਦਸ ਸੈਕਿੰਡ ਦੱਸਦਾ
ਮੈਂ ਕਿਹਾ ਬਈ ਕੋਈ ਕੰਮ ਕੁਮ ਕਰਦੇ ਪਏ ਸੀ। ਠੀਕ ਹੈ ਜੀ।
ਹੋਰ ਬਈ।
ਚੰਗਾ ਫੇਰ। ਬਾਏ ਉਹ
ਭਾਜੀ ਆਵਾਜ਼ ਨੀ ਆਉਂਦੀ ਘੱਟ ਘੱਟ ਕੇ ਆ ਰਹੀ ਭਾਜੀ ਆਵਾਜ਼ ਹੈਲੋ।
ਹੈਲੋ ਵਾਜ ਆ ਰਹੀ ਹੈਲੋ।
ਹਾਂਜੀ ਹਾਂਜੀ ਹੁਣ ਆਈਏ ਭਾਜੀ
ਮੈਂ ਕਹਿ ਰਿਹਾ ਸਾਡੀ ਹਜੇ ਗੱਲ ਪੂਰੀ ਨ ਹੋਈ ਭਾਜੀ
ਅੱਛਾ ਅੱਛਾ ਹਾਂਜੀ ਹਾਂਜੀ ਤੇ ਮੈਂ ਕਹਿ ਰਿਹਾ ਸੀ ਫੇਰ ਤੁਹਾਨੂੰ ਕਰ ਲਾਂਗਾ ਮੈਂ ਤੇ ਫੇਰ ਚੱਲਾਂਗੇ ਫੇਰ ਕਿੱਥੇ
ਹਾਂਜੀ ਹਾਂਜੀ ਭਾਜੀ ਕੋਈ ਗੱਲ ਨਹੀਂ ਜ਼ਰੂਰ ਚੱਲਾਂਗੇ ਇੱਧਰ।
ਥ੍ਰਰੀ ਚੇਅਰਸ ਬਹਿ ਜਾਗੇ ਫੇਰ ਸਾਰੇ ਮਤਲਬ ਯਾਰ
ਠੀਕ ਆ ਫਿਰ ਭਾਜੀ ਭਾਜੀ ਕੱਲ ਕਰਨੇ ਆ ਗੱਲ ਫੇਰ ਮੈਂ ਯਜ ਰਾਤੀ ਤੁਹਾਨੂੰ ਕਰ ਲ ਮੈਂ ਸ਼ਾਮੀ ਤੱਕ ਫੋਨ ਕਰਾਂ ਤੁਹਾਨੂੰ ਓਕੇ। ਓਕੇ ਓਕੇ